ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ? ਵਧੀਆ, ਬੱਸ ਠੀਕ ਹੈ, ਤੁਸੀਂ ਸੁਣਾਓ?
ਵਧੀਆ-ਵਧੀਆ, ਕੁਛ ਨੀ ਰੋਟੀ ਖਾ ਕੇ ਹਟੇ ਸੀਗੇ।
ਅੱਛਾ।
ਹਾਂ।
ਅਸੀਂ ਬਸ ਹੁਣ ਰੋਟੀ ਘੱਟ ਕੀਤੀ ਹੋਈ ਸੀ। ਬੱਸ ਮੈਂ ਅੱਛਾ-ਅੱਛਾ, ਅਸੀਂ ਵੀ ਵਿਹਲੇ ਹੋ ਗਏ ਰੋਟੀ ਖਾ ਕੇ, ਹੁਣ ਚਾਹ ਦਾ ਟਾਈਮ ਹੈ।
ਹਾਂਜੀ-ਹਾਂਜੀ, ਹੁਣ।
ਹਾਂਜੀ
ਬੱਸ ਵਧੀਆ।
ਲਿਆ ਸਬਜ਼ੀ।
ਅੱਜ ਆਲੂ ਆਲੀ ਰੋਟੀ ਬਣਾਈ ਸੀਗੀ।
ਆਲੂ ਆਲੀ ਰੋਟੀ ਬਣਾਈ ਸੀ ਨਾਲ ਤੇ ਨਾਲ ਉਹ ਕੀ ਕਹਿੰਦੇ ਨੇ ਦਹੀ।
ਦਹੀਂ ਹਾਂ ਦਹੀਂ ਚਲਦੀ ਆ ਆਲੂ ਦੀ ਰੋਟੀ ਨਾਲ। ਹਾਂ ਅਸੀਂ ਵੀ ਕੱਲ ਬਣਾਈ ਸੀ ਦਹੀ, ਉਹ ਆਲੂ ਆਲੀ ਰੋਟੀ। ਹਮ ਹਾਂ ਅੱਜ ਬੱਚੇ ਸਕੂਲ ਗਏ ਸੀ।
ਹਾਂਜੀ।
ਹਮ ਹੋਰ ਸੁਣਾਓ।
ਬਸ ਵਧੀਆ ਸਕੂਲ ਕਿੱਦਾਂ ਰਿਹਾ ਬੱਚਿਆਂ ਦਾ ਵਧੀਆ ਰਿਹਾ।
ਹਾ ਵਧੀਆ ਰਿਹਾ। ਮੰਮੀ ਅੱਛਾ ਰਿਹਾ।
ਚਲੋ ਵਧ-
ਹਾਂ, ਹੋਰ ਕੀ ਮਹੀਨੇ ਬਾਅਦ ਗਏ ਨੇ ਸਕੂਲ ਹੋਰ ਬਸ ਵਧੀਆ। ਠੀਕ ਐ ਸਭ ਹੋਰ ਤੁਸੀਂ ਸੁਣਾਓ।
ਬੱਸ ਵਧੀਆ ਸਭ ਵਧੀਆ ਸਾਡੇ।
ਅੱਛਾ। ਕਿੱਥੇ ਗਏ ਛੁੱਟੀਆਂ 'ਚ ਘੁੰਮਣ।
ਬਸ ਛੁੱਟੀਆਂ ਚ ਇੱਥੇ ਹੀ ਗਏ ਸੀ, ਪੇਕੇ ਗਏ ਸੀ ਦਰਬਾਰ ਸਾਹਿਬ ਮੱਥਾ ਟੇਕ ਆਏ। ਰਸ਼ ਬੜਾ ਸੀ ਐਰਕੀ ਤਾਂ ਕਰਕੇ ਫਿਰ ਅਸੀ ਜ਼ਿਆਦਾ ਦੇਰ ਰਹੇ ਹੀ ਨਹੀ। ਹਾਂ, ਹਾਂਜੀ-ਹਾਂਜੀ ਬੜਾ ਰਸ਼ ਸੀਗਾ।
ਛੁੱਟੀਆਂ ਹੈਗੀਆਂ ਨਾ ਛੁੱਟੀਆਂ ਕਰਕੇ ਭੀੜ ਬਹੁਤ ਹੈਗੀ।
ਹਾਂਜੀ-ਹਾਂਜੀ ਫਿਰ ਬਹ ਬਾਹਰੋਂ ਵੀ ਮੱਥਾ ਟੇਕ ਕੇ ਆ ਗਏ ਸੀਗੇ ਅਸੀ।
ਅੱਛਾ-ਅੱਛਾ, ਅੱਛਾ।
ਹਾਂਜੀ-ਹਾਂਜੀ।
ਹੋਰ ਸੁਣਾਓ। ਅੱਜ ਗਰਮੀ ਬਹੁਤ ਏ, ਹਮ। ਕੱਲ੍ਹ ਬਾਰਿਸ਼ ਹੋਈ ਸੀ ਮੌਸਮ ਵਧੀਆ ਹੋ ਗਿਆ ਸੀ।
ਹਾਂ ਹੁਣ ਤੇ ਮਰ ਗਏ ਧੁੱਪ ਨਿਕਲੀ ਏ ਤੇ ਗਰਮੀ ਹੋ ਗਈ ਦੀ ਏ। ਫਿਰ ਰਸੋਈ ਚ ਵੜੋ ਫਿਰ ਉਹੋ ਜਿਹਾ ਹਾਲ ਹੋ ਗਿਆ ਐਦਾ।
ਹਾਂ ਇਹ ਤੇ ਹੈ ਹੀ ਆ ਬੋ ਬਸ ਹਾਂ ਜਿੰਨਾ ਮਰਜ਼ੀ ਨਹਾ ਲਓ ਨਹਾਉਣ ਦਾ ਫਰਕ ਹੀ ਨਹੀਂ ਪੈਣਾ ਆਹੋ ਮੱਛਰ ਤੇ ਗਿਆ।
ਸਮੇਂ ਉਹਨਾਂ ਨਾਲ ਨਹਾਣ ਵਾਲਾ ਹੈ ਹੀ।
ਬਾਰਿਸ਼ ਨਾਲ ਨਾ ਮੱਛਰ ਆ ਜਾਂਦਾ। ਨਾ ਜੀ ਨਾ। ਹੂੰ ਹੋਰ। ਹਾਂ ਬੱਸ-ਬੱਸ।
ਹਮ ਉਹੀਓ।
ਹੋਰ ਬਸ ਵਧੀਆ। ਬਸ ਠੀਕ ਐ।
ਹਾਂ, ਅੱਜ ਆਲੂ ਵਾਲੀ ਰੋਟੀ ਬਣਾਈ ਤੁਸੀਂ। ਮੈਂ ਕਿਹਾ ਹੁਣ ਤੁਸੀ ਆਲੂ ਆਲੀ ਰੋਟੀ ਬਣਾਈ।
ਨਹੀਂ ਕੱਲ੍ਹ ਬਣਾਈ ਸੀ। ਆਲੂ ਰੋਟੀ ਅੱਜ ਤੇ ਕੜੀ ਬਣਾਈਏ। ਅੱਜ ਕੜੀ ਬਣਾਈ ਹੋਈ ਏ। ਹਮ, ਹਾਂਜੀ-ਹਾਂਜੀ।
ਅੱਛਾ।
ਸਬਜ਼ੀਆਂ ਬੱਚੇ ਖਾਂਦੇ ਨੀ ਹੈਗੇ ਨਖਰੇ ਬੜੇ ਬੱਚਿਆਂ ਦੇ।
ਹਾਂਜੀ। ਹੁਣ ਮੇਰਾ ਕਾਕਾ ਕਹਿੰਦਾ ਸੀ ਰਾਜਮਾਂਹ ਚੌਲ ਬਣਾਓ ਮੈਂ ਕਿਹਾ ਹੁਣ ਰਾਜਮਾਂਹ ਚੌਲ ਕੱਲ੍ਹ ਬਣਾਵਾਂਗੀ ਹੁਣ ਮੈਂ ਰਾਜਮਾਂ ਉਸੇ ਹੀ ਨੀ ਭਿਓਏ ਨੀ। ਜਦੋਂ ਹੁਣ ਭਾਂ ਭਿਉਆ ਗੀ ਤੇ ਫਿਰ ਹੀ ਮੈਂ ਕਿਹਾ ਬਣਨਗੇ ਹਾਂ। ਮੈਂ ਕਿਹਾ ਕੋਈ ਨੀ ਰਾਤ ਕੱਲ੍ਹ ਬਣਾ ਦਾਂਗੀ ਤੈਨੂੰ ਮੈਂ।
ਹਾਂ। ਹੋਰ ਕੀ ਬੱਚੇ ਇਹੀ ਚੀਜ਼ਾਂ ਤੇ ਖਾਂਦੇ ਨੇ ਰਾਜਮਾਂਹ ਚਾਵਲ, ਛੋਲੇ ਚਾਵਲ, ਕੜੀ ਚਾਵਲ। ਇਹੋ ਚੀਜ਼ ਬੱਚਿਆਂ ਨੂੰ ਅੱਛੀ ਲੱਗਦੀ ਐ ਹਾਂ, ਹੋਰ ਸੁਣਾਓ ਘਰ ਸਭ ਠੀਕ ਹੈਗਾ ਬੱਚੇ ਠੀਕ ਨੇ।
ਹਾਂਜੀ ਵਧੀਆ, ਵਧੀਆ ਸਭ ਵਧੀਆ, ਵਧੀਆ ਹੋਰ ਆਜੋ ਚਾਹ ਪੀਓ।
ਬਸ ਅਸੀਂ ਵੀ ਹੁਣ ਟਾਈਮ ਹੋ ਹੀ ਗਿਆ।
ਹਾਂਜੀ ਚਾਹ ਦਾ ਟਾਇਮ ਹੋ ਗਿਆ ਹੁਣ ਬੱਚੇ ਕਹਿੰਦੇ ਵੀ ਭੁੱਖ ਲੱਗੀ ਐ। ਕੁਛ ਦਿਓ ਬਣਾ ਕੇ ਹੁਣ ਦੇਖੋ ਕੀ ਬਣਾ ਕੇ ਦਿੰਨੀ ਆ ਬੱਚਿਆਂ ਨੂੰ
ਹਾਂ‌। ਦਿਨ ਵੱਡੇ ਹੈਗੇ ਨਾ ਬੱਚੇ ਨੂੰ ਭੁੱਖ ਲੱਗ ਜਾਂਦੀ ਐ।
ਹਾਂਜੀ, ਹਾਂਜੀ ਭੁੱਖ ਲੱਗ ਜਾਂਦੀ ਹੁਣ ਬਸ ਹੁਣ ਹੀ ਕੁਛ ਹੀ ਹੈ ਬੱਚਿਆਂ ਦਾ। ਸਕੂਲੋਂ ਆਏ ਰੋਟੀ ਖਾਧੀ ਹੁਣ ਥੋੜਾ ਦੇਰ ਪੜ੍ਹਾਈ ਚ ਕਰਨਗੇ।
ਬਸ-ਬਸ ਹੋਰ ਕੀ।
ਹੂੰ ਗਏ ਸੀ ਅੱਜ ਬੱਚੇ ਸਕੂਲ ਤੁਹਾਡੇ ਅੱਛਾ, ਟਿਊਸ਼ਨ ਗਿਆ।
ਹਮ ਅੱਜ ਟਿਊਸ਼ਨ ਬਸ ਜੋ ਮੈਡਮ ਦਾ ਫੋਨ ਆ ਗਿਆ ਟਿਊਸ਼ਨ ਲਗਾ ਦੋ ਹੁਣ ਇਹਨੂੰ, ਹੋਰ ਕੀ।
ਅੱਛਾ-ਅੱਛਾ।
ਪਹਿਲਾਂ ਹੀ ਕਹਿੰਦੇ ਸੀ ਕੇ ਮੰਮੀ ਛੁੱਟੀਆਂ ਤੋਂ ਬਾਅਦ ਲਗਾ ਵਾਂਗਾ ਟਿਊਸ਼ਨ। ਹਾਂ ਲਗਾ ਤੀ ਮੈਂ ਤੇ
ਹੂੰ। ਮੈਂ ਵੀ ਸੋ ਸੋਚਦੀ ਪੀ ਐ ਇਹਦੀ ਟਿਊਸ਼ਨ ਲਵਾਵਾਂ ਮੈਂ ਵੀ। ਘਰ ਨੀ ਪੜ੍ਹਦੇ ਜੇ ਘਰ ਬੜੇ ਪਖੰਡ ਕਰਦੇ ਜੇ ਬੱਚੇ।
ਘਰ ਪੜ੍ਹਦੇ ਹੀ ਨੀ ਬੱਚੇ ਬਿਲਕੁਲ ਵੀ
ਹਾਂਜੀ-ਹਾਂਜੀ। ਇਹ ਵੀ ਕਹੋ ਨਾ ਪੜ ਲਉ ਭੁੱਖ ਲੱਗੀ ਪਾਣੀ ਦੇ ਦੋ ਕਦੀ
ਹਾਂ ਬੱਸ ਬੱਗ ਹਾਂ।
ਬਾ ਸ਼ਿਸ਼।
ਸਕਕੂਲ ਆ ਸਕੂਲ ਟਿਊਸ਼ਨ ਤੇ ਆਰਾਮ ਨਾਲ ਟਿਕਕੇ ਰਹਿਣਗੇ ਘਰ ਆਉਣਗੇ ਤੇ ਬਸ
ਹਾਂਜੀ, ਬਸ ਉਹ ਮਾਵਾਂ ਦੇ ਅੱਗੇ ਉਹ ਹੋ ਜਾਂਦੀ ਹੈ ਨਾ ਪੇਸ਼ ਹੋ ਜਾਂਦੇ ਨੇ ਵੀ ਇਹ ਵੀ ਚਾਹੀਦਾ ਮਾਂ ਦੇ ਦੇਗੀ ਉਹ ਵੀ ਚਾਹੀਦਾ।
ਬੱਸ ਸਹੀ ਗੱਲ ਏ। ਇਹ ਤੇ ਹੈ ਹੀ ਮਾਵਾਂ ਦੇ ਅੱਗੇ ਲਾਡ ਕਰਦੇ ਨਾ ਬੱਚੇ ਹੋਰ ਕਿਦੇ ਅੱਗੇ ਕਰਨਾ।
ਹਾਂਜੀ।
ਹਾਂ। ਹੋਰ ਬੱਸ ਠੀਕ ਏ। ਤੁਸੀਂ ਸੁਣਾਉ?
ਮੈਂ ਕਿਹਾ ਸੂਟ ਵਗੈਰਾ ਸੀਦੇ ਹੋ?
ਨਹੀਂ-ਨਹੀਂ ਸੂਟ ਤਾਂ ਨਹੀਂ ਸੀਦੀ ਮੈਂ। ਹਾਂ, ਨਹੀਂ ਬਜਾਰੋਂ ਸ ਬਾਹਰੋਂ ਹਾਂਜੀ ਬਾਹਰੋਂ ਹੀ ਸਵਾਨੇ ਹਾਂ ਸੂਟ। ਹਾਂਜੀ, ਬਰ ਬਾਹਰੋਂ ਹੀ ਸਵਾ ਲੈਣੇ ਆ।
ਹਾਂਜੀ-ਹਾਂਜੀ। ਹੁਣ ਮੈਂ ਵੀ ਕਿਸੇ ਦਾ ਆਇਆ ਦਾ ਸੂਟ ਮੈਂ ਵੀ ਸੀਣਾ ਆ ਹੁਣ ਦੇਖਾਂਗੀ ਅੱਜ ਵੀਰਵਾਰ ਏ, ਵੀਰਵਾਰ ਕਹਿੰਦੇ ਕੱਟੀ ਦਾ ਨੀ ਹੁੰਦਾ ਸੂਟ।
ਹਾਂ ਸੋ ਕਟਿੰਗ ਨੀ ਕਰੀਦੀ ਹੁੰਦੀ।
ਹਾਂ, ਫਿਰ ਮੈਂ ਕਿਹਾ ਚਲੋ ਕੱਲ ਕੱਟਾ।
ਕਰ ਲੈਨਾ ਹੋਰ ਕੀ। ਆਓ, ਲਗਾਓ ਕਦੀ ਚੱਕਰ ਤੁਸੀਂ ਵੀ।
ਕੋਈ ਨੀ ਆਵਾਂਗੀ, ਲਗਾਵਾਂਗੀ ਚੱਕਰ।
ਹੋਰ ਕੀ ਘੁੰਮ ਫਿਰ ਜਾਣਾ ਹਾਂਜੀ-ਹਾਂਜੀ।
ਹਮ, ਹੋਰ ਘਰ ਸਭ ਠੀਕ ਨੇ।
ਹਾਂਜੀ-ਹਾਂਜੀ ਵਧੀਆ ਸਭ ਵਧੀਆ। ਹੋਅ ਏ ਘੁੰਮ ਆਏ ਸੀਗੇ ਇੱਥੇ?
ਹਾਂਜੀ-ਹਾਂਜੀ ਘੁੰਮ ਆਏ ਅਸੀ। ਗਰਮੀ 'ਚ ਜਿਆਦਾ ਘੁੰਮਿਆ ਵੀ ਨਹੀਂ ਤੇ ਨਹੀਂ ਜਾਂਦਾ ਨਾ।
ਹਾਂਜੀ, ਇਹ ਤੇ ਏ ਹੁਣ ਤੁਸੀਂ ਸਲਾਹ ਬਣਾਈ ਦੀ ਕਾਟ ਸ਼ਾਮ ਦੀ।
ਹਾਂਜੀ।
ਮੈਂ ਕਿਹਾ, ਹੁਣ ਤੁਸੀਂ ਖਾਟੂ ਸ਼ਾਮ ਤੇ ਜਾਣਾ ਆ।
ਹਾਂ ਸੋਚਦੇ ਤਾਂ ਪਏ ਹੁਣ ਖਾਟੂ ਸ਼ਾਮ ਜਾਣ ਦੀ।
ਅੱਛਾ-ਅੱਛਾ ਤੇ ਉਹ ਕੀ ਮਤਲਬ ਆਪਣੀ ਬੱਸ ਤੇ ਜਾਓਗੇ ਤੁਸੀ?
ਹਾਂਜੀ, ਇੱਥੋਂ ਬੱਸਾਂ ਜਾਂਦੀਆਂ ਨੇ ਨਾ।
ਅੱਛਾ।
ਹਾਂਜੀ, ਉਹਦੇ ਚ ਜਾਵਾਂਗੇ ਸ਼ਾਇਦ। ਕਹਿੰਦੇ ਤੇ ਪਏ ਨੇ ਬੱਚੇ।
ਹਾਂ ਸਾਹਮਣੇ ਸਾਡੇ ਗੁਆਂਢਾਂ ਨੇ ਉਹ ਵੀ ਕਹਿ ਰਹੇ ਸੀ ਵੀ ਜਾਣਾ ਅਸੀਂ ਵੀ ਜਾਣਾ।
ਅੱਛਾ-ਅੱਛਾ।
ਅਸੀ ਵੀ ਕਹਿੰਦੇ ਤਾਂ ਪਏ ਨੇ ਬੱਚੇ ਦੇਖੋ ਹੁਣ ਸਲਾਹ ਕੀ ਬਣਦੀ ਐ।
ਹਾਂ ਉਹ ਵੀ ਕਹਿੰਦੇ ਵੀ ਬੱਸ ਜਾਂਦੀ ਏ। ਉੱਥੇ ਜਾਵਾਂਗੇ ਅਸੀਂ ਵੀ ਉਹ ਬੱਸ ਤੇ ਹੀ ਜਾਗੇ। ਹਮ-ਹਮ।
ਕੋਈ ਬੱਸ ਜਾਂਦੀ ਐ।
ਅੱਛਾ-ਅੱਛਾ।
ਹਾਂਜੀ।
ਤੇ ਉਹਦੇ ਚ ਕੀ ਮਤਲਬ ਹੁੰਦਾ ਵ ਅ ਪੈਸੇ ਲੈ ਲੈਂਦੇ ਨੇ।
ਹਾਂਜੀ, ਕਿਰਾਇਆ ਹਾਂਜੀ-ਹਾਂਜੀ ਕਿਰਾਇਆ ਲੈ ਲੈਦੇ ਨੇ ਏਸੀ ਵਾਲੀ ਬਸ ਹੁੰਦੀ ਐ।
ਹਾਂਜੀ।
ਹਾਂਜੀ, ਕਈਆਂ ਚ ਤੇ ਖਾਣਾ-ਪੀਣਾ ਵੀ ਵਿੱਚ ਦਿੰਦੇ ਨੇ। ਹਾਂਜੀ, ਨਹੀਂ ਉਹਦੇ ਵਿੱਚ ਹੀ। ਹਾਂਜੀ-ਹਾਂਜੀ। ਉਹਦੇ ਵਿੱਚ ਈ।
ਅੱਛਾ-ਅੱਛਾ ਤੇ ਫਿਰ ਉਹ ਮਤਲਬ ਕੀ ਲੈ ਕੇ ਜਾਂਦੇ ਨੇ ਵੀ ਹਰੇਕ ਮੰਦਿਰ ਤੇ ਜਾਂਦੇ ਨੇ ਉਹ
ਨਹੀਂ ਉੱਥੇ ਸਿਰਫ ਖਾਟੂ ਸ਼ਾਮ ਜੀ ਦਾ ਈ ਐ ਨਾ ਖਾਟੂ ਸ਼ਾਮ ਜੀ ਦਾ ਸਥਾਨ ਐ ਉਥੇ ਖਾਟ ਸ਼ਾਮ ਜੀ ਗ ਮੰਦਿਰ ਹੈਗਾ ਵ
ਅੱਛਿਆ।
ਵੈਸੇ ਪਾਰਕ ਵਗੈਰਾ ਬਣੀ ਹੋਈ ਐ, ਨਹਿਰ ਵਗੈਰਾ, ਉਹ ਹੈਗਾ ਸਸ਼ਨਾਨ ਕਰਨ ਦਾ ਵੀ ਸਭ ਕੁਝ ਬਣਿਆ ਹੋਇਆ, ਵਧੀਆ ਬਣਿਆ ਹੋਇਆ।
ਅੱਛਾ-ਅੱਛਾ।
ਹਮ, ਘੁੰਮਣ ਦੀ ਬਹੁਤ ਅੱਛੀ ਜਗ੍ਹਾ ਹੈਗੀ ਐ ਮੇਲਾ ਵਗੈਰਾ ਵੀ ਲੱਗਿਆ ਰਹਿੰਦਾ ਹੈ ਨਾ ਉੱਥੇ
ਹਮ, ਹਮ-ਹਮ।
ਹਾਂਜੀ, ਹੋਰ ਸੁਣਾਓ?
ਤੇ ਉੱਥੇ ਫੇਰ, ਕੀਰਤਨ ਵਗੈਰਾ ਵੀ ਹੁੰਦਾ ਹੋਣਾ?
ਨਹੀਂ ਕੀਰਤਨ ਨੀ ਹੁੰਦਾ ਬੱਸ ਇਸ ਤਰ੍ਹਾਂ ਹੀ ਮੱਥਾ ਟੇਕ ਦਾ ਹੁੰਦਾ, ਪਬਲਿਕ ਆਈ ਹੁੰਦੀ ਐ ਲੈਨਾਂ ਚ ਲੱਗੀ ਹੁੰਦੀ ਐ। ਕੀਰਤਨ ਨੀ ਹੁੰਦਾ, ਕੋਈ ਪ੍ਰੋਗਰਾਮ ਹੋਵੇ, ਨਾ ਫਿਰ ਕੀਰਤਨ ਹੁੰਦਾ ਕੋਈ ਤਿਉਹਾਰ ਵਗੈਰਾ ਹੋਵੇ ਤੇ
ਅੱਛਾ-ਅੱਛਾ।
ਹਾਂਜੀ, ਵੈਸੇ ਜਾਓ ਨਾ ਫਿਰ ਵੈਸੇ ਨੀ ਹੁੰਦਾ, ਕੀਰਤਨ ਵਗੈਰਾ ਵੈਸੇ ਬੱਸ ਜਿਵੇਂ ਦਰਬਾਰ ਸਹਿਬ ਜਾਈਦਾ ਹੁੰਦਾ ਮੱਥਾ ਟੇਕ ਕੇ ਬੱਸ ਲਾਈਨ 'ਚ' ਲਾ ਕੇ ਮੱਥਾ ਟੇਕ ਆਜੋ।
ਅੱਛਾ।
ਹਾਂਜੀ, ਲੇਕਿਨ ਭੀੜ ਬਹੁਤ ਹੁੰਦੀ ਐ ਉੱਥੇ ਵੀ
ਅੱਛਾ।
ਮੇਲਾ ਬਹੁਤ ਵੱਡਾ ਲੱਗਿਆ ਹੁੰਦਾ, ਬਹੁਤ ਵੱਡਾ ਮੇਲਾ ਲੱਗਿਆ ਹੁੰਦਾ
ਅੱਛਾ ਜੀ।
ਹਮ।
ਵਧੀਆ ਫੇਰ ਤੇ
ਹਾਂ, ਰੌਣਕ ਬਹੁਤ ਹੁੰਦੀ ਐ। ' '
ਅੱਛਾ-ਅੱਛਾ, ਦਿਨ ਰਾਤ ਈ ਹੁੰਦੀ ਐ ਰੌਣਕ ਉੱਥੇ
ਹਾਂਜੀ-ਹਾਂਜੀ ਦਿਨ ਰਾਤ ਈ ਹਾਂ
ਵਧੀਆਂ ਆ ' ' ਤੇ ਬਾਸ ਵਧੀਆਂ
ਜੀ ਬੱਸ ਅਸੀਂ ਵੀ ਹੁਣ ਚਾਹ ਬਣਾਵਾਂਗੇ ਤੇ ਚਾਹ ਪੀਵਾਂਗੇ।
ਅੱਛਾ।
ਏ ਹਾਂ ਚਾਹ ਦਾ ਟਾਈਮ ਹੋ ਗਿਆ, ਅੱਜ ਗਰਮੀ ਹੋ ਗਈ ਨਾ ਕੱਲ੍ਹ ਤੇ ਮੌਸਮ ਵਧੀਆਂ ਸੀ
ਹਾਂ-ਹਾਂ ਕੱਲ੍ਹ ਤੇ ਬਹੁਤ ਵਧੀਆਂ ਲੱਗਦਾ ਸੀਗਾ ਪੱਖੇ ਦੀ ਹਵਾ ਵੀ ਬੜੀ ਵਧੀਆਂ ਲੱਗਦੀ ਸੀ ਹੁਣ ਤੇ ਪੱਖੇ ਦੀ ਹਵਾ ਵੀ ਇਹ ਸਲੋਅ ਹੋ ਗਈ ਐ
ਹਾਂ, ਗਰਮੀ ਹੋ ਗਈ ਐ ਨਾ ਧੁੱਪ ਨਿਕਲ਼ ਗਈ ਐ
ਹਾਂਜੀ-ਹਾਂਜੀ ਐ ਹੀ ਉਹ ਤੇ ਫ਼ਿਰ ਮੌਸਮ ਖ਼ਰਾਬ ਕਰਦਾ, ਧੁੱਪ ਨਿਕਲ ਜਾਂਦੀ ਏ
ਦਾ ਜੁਲਾਈ, ਅਗਸਤ ਦਾ ਮੌਸਮ ਨਾ ਐ ਵਾਲਾ ਖ਼ਰਾਬ ਹੈਗਾ
ਹਾਂ, ਇਹ ਬੱਚੇ ਬਿਮਾਰ ਕਰਨ ਵਾਲੇ ਆ
ਬੱਸ-ਬੱਸ ਹੁਊ ਔਰ ਸੁਣਾਓ
ਬੱਸ ਵਧੀਆਂ, ਚਲੋ ਠੀਕ ਐ ਸੱਸ ਸ੍ਰੀ ਕਾਲ ਜੀ
ਹਾਂਜੀ-ਹਾਂਜੀ। ਠੀਕ ਏ ਸਸ ਸ਼੍ਰੀ ਕਾਲ।
ਠੀ-ਠੀਕ ਸਸਸ਼੍ਰੀ ਕਾਲ